ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ
ਵਾਹ ਬਾਹ ਜੀ ਵਧੀਆ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ
ਮੈਂ ਵੀ ਬਹੁਤ ਵਧੀਆ ਹੋਰ ਘਰ ਸਭ ਠੀਕ ਹੈ
ਸਭ ਵਧੀਆ ਤੁਸੀਂ ਦੱਸੋ ਤੁਹਾਡੇ ਘਰ ਸਭ ਠੀਕ ਪਰਿਵਾਰ ਵਗੈਰਾ
ਹਾਂਜੀ ਸਭ ਬਹੁਤ ਵਧੀਆ ਨੇ ਸਭ ਬਹੁਤ ਵਧੀਆ ਨੇ ਹੋਰ ਕੀ ਕਰ ਰਹੇ ਸੀਗੇ ਕੁਛ ਨੀ ਮੈਂ ਬਸ ਕਿਤਾਬਾਂ ਭਰ ਰਹੀ ਸੀਗੀ ਮੈਨੂੰ ਬੜੀ ਰੁਚੀ ਸਾਇੰਸ ਵਗੈਰਾ ਚ ਵਿਗਿਆਨ ਵਗੈਰਾ ਬਾਰੇ ਪੜ੍ਹਨ ਵਾਸਤੇ ਵੀ ਆ ਦੇ ਲਈ ਤਾਂ ਉਹੀ ਕੁਛ ਪੜ੍ਹ ਰਹੀ ਸੀ ਮੈਂ
ਨਹੀਂ ਅੱਜ ਕੱਲ ਤਾਂ ਵੀ ਗਿਆ ਨੀ ਬਹੁਤ ਤਰੱਕੀ ਕਰ ਰਿਹਾ
ਹਾਂ ਬਹੁਤ ਜ਼ਿਆਦਾ ਮਤਲਬ ਹਰ ਕੁਛ ਵਿਗਿਆਨ ਨਾਲ ਤਾਂ ਆਸਾਨ ਹੋ ਗਿਆ ਇਹ ਜਿ ਟੈਕਨੋਲੋਜੀ ਆਈ ਹੈ ਸਾਰਾ ਕੁਛ ਆਈ ਆ
ਤੁਸੀਂ ਇਹ ਵੀ ਵੇਖੋ ਨਾ ਹੁੰਦਾ ਨੁਕਸਾਨ ਵੀ ਕਿੰਨੇ ਨੇ
ਨੁਕਸਾਨ ਤਾਂ ਉਹ ਆ ਵੀ ਮਤਲਬ ਜੋ ਇਹਦੀ ਜ਼ਿਆਦਾ ਲੋੜ ਤੋਂ ਵੱਧ ਵਰਤ ਵਰਤੋਂ ਕਰ ਲਏ ਉਹਨੂੰ ਨੁਕਸਾਨ ਹੈ ਐਵੇਂ ਤਾਂ ਨਹੀਂ ਪਰ ਵਿਕਾਸ ਵੀ ਬਹੁਤ ਹੋਇਆ ਇਹਦੇ ਕਰਕੇ
ਹਾਂ ਵਿਕਾਸ ਤਾਂ ਚਲੋ ਜੀ ਮੰਨਦੇ ਹਾਂ ਵਿਕਾਸ ਤਾਂ ਹੋਇਆ ਹੀ ਹੋਇਆ ਪਰ ਤੁਸੀਂ ਇਹ ਦੇਖੋ ਨਾ ਕਿ ਜਿੰਨਾ ਵਿਕਾਸ ਆਪਾਂ ਕਹਿ ਸਕਦੇ ਜਿੰਨਾ ਹੋਇਆ ਉਹਨਾਂ ਦੁਗਣਾ ਲੋਕਾਂ ਦਾ ਪੈਸਾ ਵੀ ਤਾਂ ਲੱਗ ਰਿਹਾ ਉਸ ਚੀਜ਼ ਚ ਉਹ ਚੀਜ਼
ਹਾਂਜੀ ਫੇਰ ਐਵੇਂ ਹੈ ਨਾ ਗੱਲ ਹੁਣ ਦੇਖੋ ਜੇ ਵਿਕਾਸ ਹੋ ਰਿਹਾ ਤੇ ਵਿਕਾਸ ਐਵੇਂ ਕੋਈ ਛੋਟੀ ਮੋਟੀ ਚੀਜ਼ ਤੋਂ ਤਾਂ ਹੋਊਗਾ ਨੀ ਤੇ ਪੈਸਾ ਤਾਂ ਚਲੋ ਚੱਕਣ ਲਾਉਣਾ ਪੈਣਾ ਕਿਉਂਕਿ ਅੱਗੇ ਜੇ ਹੋਰ ਉਸ ਤੋਂ ਵਧੀਆ ਚੀਜ਼ ਉਹਨਾਂ ਦੇ ਆੜੇ ਆਈ ਹੈ ਫਿਰ ਰ ਦੇ ਰਸਤੇ ਤੇ ਆਈ ਤਾਂ ਉਹ ਚੀਜ਼ ਵੀ ਲੈਣ ਲਈ ਤਾਂ ਇਹ ਸਭ ਇਹਨਾਂ ਤੋਂ ਕਰਨਾ ਪਊਗਾ ਤਾਂ ਹੀ ਤਾਂ ਫੇਿਰ ਵਿਕਾਸ ਗਿਣਿਆ ਜਾਊਗਾ
ਹਾਂ ਤੁਸੀਂ ਇਹ ਦੇਖੋ ਨਾ ਪੁਰਾਣੇ ਟਾਈਮ ਚ ਜਿੱਥੇ ਪਹਿਲਾਂ ਲੋਕੀ ਪੈਦਲ ਜਾਂਦੇ ਸੀ ਅੱਜ ਕੱਲ੍ਹ ਤਾਂ ਮਤਲਬ ਫਿਰ ਸਾਈਕਲ ਆਏ ਸਾਈਕਲ ਵੀ ਥੋੜਾ ਟਾਈਮ ਚੱਲੇ, ਉਸ ਤੋਂ ਬਾਅਦ ਉਹਨਾਂ ਨੇ ਆਹ ਟੂ ਵੀਲਰ ਜਿਹਨੂੰ ਫਿਰ ਕਹਿੰਦੇ ਮੋਟਰਸਾਈਕਲ ਵਗੈਰਾ ਐਕਟਿਵਾ ਹੋ ਗਿਆ, ਇਹ ਚੀਜ਼ਾਂ ਕੀਤੀਆਂ ਠੀਕ ਹੈ, ਹੁਣ ਤਾਂ ਚਲੋ ਇਹ ਵੀ ਹੈ, ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਪੈਟਰੋਲ ਲੈ ਕੇ ਆਏ, ਜਿਹਦੇ ਕਰਕੇ, ਪੈਟਰੋਲ ਤੇ ਚੱਲਣ ਲੱਗ ਗਏ। ਪਰ ਹੁਣ ਤੁਸੀਂ ਇਹ ਵੇਖੋ ਨਾ, ਕੀ ਪੈਟਰੋਲ ਛੱਡੋ ਤੁਸੀਂ ਇਹ ਦੇਖੋ ਹੁਣ ਗੱਡੀਆਂ ਆ ਗਈਆਂ ਟੂ ਵੀਲਰ ਤੋਂ ਬਾਅਦ ਫੋਰ ਵੀਲਰ ਬਣਨ ਲੱਗ ਗਏ, ਠੀਕ ਹੈ, ਉਸ ਉਸ ਤੋਂ ਬਾਅਦ ਉਹਨਾਂ ਚ ਪੈਟਰੋਲ ਪੈਣ ਲੱਗ ਗਿਆ, ਪੈਟਰੋਲ ਦਿਨੋ ਦਿਨ ਹੋ ਰਿਹਾ ਮਹਿੰਗਾ। ਤੇ ਹੁਣ ਨਵਾਂ ਵਿਕਾਸ ਆ ਰਿਹਾ ਤੁਸੀਂ ਇਹ ਵੇਖੋ, ਹੁਣ ਤਾਂ ਈਵੀ ਦੀਆਂ ਗੱਡੀਆਂ ਆਣੀਆਂ ਸ਼ੁਰੂ ਹੋ ਗਈ ਆ
ਏ ਤਾਂ ਹੈ ਬਈ, ਫਿਰ ਕਿਉਂਕਿ ਪੈਟਰੋਲ ਵੀ ਆਪਾਂ ਫਿਰ ਕਿੰਨਾ ਟਾਈਮ ਸਟੋਰ ਕਰ ਸਕਦੇ ਹਾਂ, ਇਹ ਵੀ ਨਹੀਂ ਰੱਖਿਆ ਜਾ ਸਕਦਾ ਨਾ ਫਿਰ ਚੀ ਜੀ ਉਹੋ ਜਿਹੀ ਆ, ਜਿਹਨੂੰ ਬਣਨ ਚ ਵੀ ਸੌ ਹਜ਼ਾਰ ਸਾਲ ਲੱਗਦੇ ਆ। ਇੰਨਾਂ ਮਿਲੀਅਨ ਨੇ ਇੰਨੇ ਇੰਨੇ ਸਾਲ ਕਿਵੇਂ ਇੰਤਜ਼ਾਰ ਹੋਊ, ਉਹ ਵੀ ਬਣਦਾ, ਐਂ ਵੀ ਕੁਦਰਤੀ, ਐਂ ਤਾਂ ਬਣਦਾ ਨੀ ਵੀ ਕੁੱਛ ਬਣਾ ਕੇ ਇਹਨੂੰ ਆਪਾਂ ਕੱਢ ਲਾਂਗੇ। ਉਹ ਫਿਰ ਆਪਣੇ ਵਿਸ਼ੇਸ਼ ਜਿਹੜੇ ਬਚ ਜਾਂਦੇ ਨੇ, ਉਹਨਾਂ ਨਾਲ ਬਣਦਾ ਫਿਰ ਇਹ ਫਿਊਲ ਨਾਲ।
ਹ ਇਹ ਤਾਂ, ਚਲੋ ਜੀ ਮੰਨਦੇ ਆ, ਤੁਸੀਂ ਇਹ ਵੇਖੋ, ਹੁਣ ਆਹ। ਆਹ ਲੜਾਈ ਹੋਈ ਸੀ, ਦੋ ਦੇਸ਼ਾਂ ਚ, ਜਿੱਥੇ ਆਪਾਂ ਨੂੰ ਤੇਲ ਬੰਦ ਹੋ ਗਿਆ ਸੀ ਆਣਾ ਤੁਸੀਂ ਇਹ ਦੇਖੋ, ਤੇਲ ਦਾ ਰੇਟ ਕਿੰਨਾ ਵੱਧ ਗਿਆ ਸੀ, ਉਸ ਤੋਂ ਬਾਅਦ ਦਾ
ਹਾਂਜੀ ਫਿਰ ਉਹ ਘਾਟ ਹੋ ਗਈ ਸੀ ਨਾ, ਉਸ ਟਾਈਮ ਤੇ।
ਸਾਰੇ ਕਾਰੋਬਾਰ ਠੱਪ ਹੋ ਗਏ ਸੀ ਨਾ, ਜੇ ਆਹੀ ਪੁਰਾਣਾ ਟਾਈਮ ਹੁੰਦਾ। ਤੇ ਤੇਲ ਦੀ ਤਾਂ ਵਰਤੋਂ ਹੀ ਬਹੁਤ ਘੱਟ ਹੋਣੀ ਸੀ। ਨਾਲੇ ਐ ਹੁਣ ਜਿਹੜੀ ਗੈਸ ਆ ਗਈ, ਪਹਿਲੇ ਤਾਂ ਲੋਕਾਂ ਦੇ ਚੁੱਲੇ ਹੁੰਦੇ ਸੀ, ਪੁਰਾਣੇ ਟਾਈਮ। ਉਹ ਵੀ ਤੁਸੀਂ ਦੇਖੋ, ਤੰਦੂਰ ਹੁੰਦੇ ਸੀ ਨਾਲੇ। ਤੁਸੀਂ ਇਹ ਦੇਖੋ, ਹੁਣ ਤਾਂ। ਚੁਲਹੇ ਕਰਨ ਲਾ ਕੇ, ਨਾਲੇ ਹੁਣ ਤੁਸੀਂ ਇਹ ਦੇਖੋ, ਕਿੰਨੇ ਵਿਗਿਆਨ ਚ ਤਰੱਕੀ ਆ ਗਈ, ਹੁਣ ਤਾਂ ਦੂਜੇ ਚੁਲਹੇ ਵੀ ਹੋ ਗਏ, ਹੀਟਰ ਹੋ ਗਏ ਦੂਜੇ ਜਿਹੜੀ ਇਲੈਕਟ੍ਰੀਸਿਟੀ ਤੇ ਚੱਲਦੇ ਨੇ।
ਸਹੀ ਗੱਲ ਆ।
ਨਾਲੇ ਤੁਸੀਂ ਇਹ ਦੇਖੋ ਨਾ, ਮਹਿੰਗਾਈ ਵੀ ਕਿੰਨੀ ਹੋ ਗਈ ਔਦੇ ਕਰਕੇ। ਆਹੋ ਹੁਣ ਤੁਸੀਂ ਆ ਤੁਸੀਂ ਵੇਖ ਲੋ, ਨਵੀਆਂ ਨਵੀਆਂ ਚੀਜ਼ਾਂ ਆਉਣ ਲੱਗ ਗਈਆਂ, ਪਹਿਲਾਂ ਕਹਿੰਦੇ ਸੀ ਕਿ ਗੱਡੀ ਬੰਦਾ ਆਪ ਖੁੱਦ ਚਲਾਏਗਾ, ਹੁਣ ਤਾਂ ਬਿਨਾਂ ਬੰਦੇ ਤੋਂ ਹੀ ਗੱਡੀਆਂ ਚਲਦੀਆਂ ਫਿਰਦੀਆਂ ਨੇ, ਬਾਹਰਲੇ ਵਿਦੇਸ਼ਾਂ ਵਿੱਚ ਤਾਂ।
ਇਹ ਤਾਂ ਹੈ, ਫਿਰ ਉਹ ਬਹੁਤ ਜ਼ਿਆਦਾ ਹੀ, ਮਤਲਬ ਸਿਰੇ ਦੀ ਸਾਂਝ ਐ ਜਿਸ ਸਤਰ ਤੇ ਵਿਕਾਸ ਹੋ ਜਾਂਦਾ, ਚਲੋ ਆਪਣਾ ਭਾਨਾ ਤੇ ਵੀ ਕਰ ਰਹੇ ਇਸ ਵਿੱਚ ਤਰੱਕੀ, ਬਹੁਤ ਜ਼ਿਆਦਾ। ਪਰ ਅਮਰੀਕਾ ਵਰਗੇ ਦੇਸ਼ ਹੋ ਗਏ, ਜਪਾਨ ਵਰਗੇ ਹੋ ਗਏ, ਇਹਨਾਂ ਦੇ ਤਾਂ ਬਹੁਤ ਹੀ ਵਧੀਆ ਖੋਜਾਂ ਘਟਾ ਕੱਡਿਆ, ਵਿਗਿਆਨ ਦੇ ਰਾਹੀਂ।
ਹਾਂ ਮੰਨਦੇ ਹਾਂ, ਬਥੇਰੀਆਂ ਖੋਜਾਂ ਕੱਢੀਆਂ, ਪਰ ਤੁਸੀਂ ਮੈਨੂੰ ਦੱਸੋ ਤਾਂ ਸਹੀ, ਕਿਹੜੀਆਂ ਕਿਹੜੀਆਂ ਖੋਜਾਂ ਕੱਢੀਆਂ, ਉਹਨਾਂ ਨੇ।
ਹਾਂ ਹੁਣ ਏ ਆਈ ਦਾ ਵੀ ਜ਼ਮਾਨਾ, ਏ ਆਈ ਵੀ ਆਪਦੇ ਚਰਨ ਸੀਮਾ ਤੇ ਆ, ਕਿੰਨਾ ਬਹੁਤ ਜ਼ਿਆਦਾ ਤਾਂ ਵਿਕਾਸ ਹੋ ਰਿਹਾ ਹੈ। ਏ ਆਈ ਕਿੰਨੀ ਜ਼ਿਆਦਾ ਫੈਲ ਚੁੱਕੀ ਹੈ, ਅੱਜ ਦੇ ਟਾਈਮ ਵਿੱਚ
ਹਾਂਜੀ। ਤੁ। ਤੁਸੀਂ। ਇਹ। ਦੇਖੋ। ਕਿ। ਜੇ। ਏ। ਆਈ। ਹੀ। ਲੈ। ਰਹੀ। ਆ। ਮਤਲਬ। ਅੱਜ। ਕੱਲ੍ਹ। ਦੇ। ਅਹ। ਟਾਈਮ। ਵਿੱਚ। ਜਮਾਨੇ। ਵਿੱਚ। ਇਹ। ਆ। ਹੀ। ਵਰਤੋਂ। ਜ਼ਿਆਦਾ। ਹੋ। ਰਹੀ। ਆ। ਤੁਸੀਂ। ਇਹ। ਦੇਖੋ। ਜਿਹੜੇ। ਬੰਦੇ। ਦੇ। ਆਪ। ਜਿਹੜੇ। ਬੰਦੇ। ਉੱਥੇ। ਕੰਮ। ਕਰ। ਰਹੇ। ਜਿੰਹਨਾਂ। ਦਾ। ਰੁਜ਼ਗਾਰ। ਆ। ਆਪ। ਖੁਦ। ਦਿੱਤੀ। ਮਿਹਨਤ। ਕਰਦੇ। ਉਹਨਾਂ। ਦੀ। ਤਾਂ। ਫੇਿਰ। ਉਹਨਾਂ। ਨੂੰ। ਤਾਂ। ਬਾਹਰ। ਕੱਢ। ਕੱਢ। ਦੇਣ। ਗਿਆ।
ਹਾਂ। ਇਹ। ਇਹ। ਥੋੜਾ। ਹੈ। ਮਾੜਾ ਜ, ਵੀ ਇਹਦੇ ਭਾਵੇਂ ਲਾਭ ਨੇ, ਪਰ ਇਹਦੇ ਮਤਲਬ ਹਾਣੀ ਵੀ ਬਹੁਤ ਆ। ਕੀ ਮਤਲਬ ਐਸ ਨੁਕਸਾਨ ਤੋਂ ਜ਼ਿਆਦਾ ਖ਼ਤਰਨਾਕ ਹੋ, ਹੋ ਸਕਦੀ ਹੈ ਆਉਣ ਵਾਲੇ ਟਾਈਮ ਚ ਸਾਬਿਤ ਏ ਆਈ, ਪਰ ਐਵੇਂ ਐ, ਨਾ ਕਿ ਲੋਕੀ ਇਹਨੂੰ ਜੇ ਬਾਹਲੀ, ਇੱਕ ਆਪਾਂ ਕਹਿ ਸਕਦੇ ਹਾਂ, ਕਿ ਪਹਿਲ ਦੇਣਗੇ। ਇਹਨੂੰ। ਸਿਰ। ਤੇ। ਮਤਲਬ। ਰੱਖਣਗੇ। ਵੀ। ਏ। ਆਈ। ਆ। ਜਿਵੇਂ। ਇਹ। ਆ। ਆਟੀਫਿ। ਇੰਟੈਲੀਜੈਂਸ। ਇਹੀ। ਸਿਰ। ਤੇ ਰਹੇਗੀ। ਇਹਨੂੰ। ਬਾਹ। ਆਪਾਂ। ਡੋਮੀਨੈਂਟ। ਜ। ਕਰ। ਦਾਂਗੇ। ਫੇਰ। ਜਾ। ਕੇ। ਆਪਾਂ। ਨੂੰ। ਬਾਹਲੇ। ਨੁਕਸਾਨ। ਦੇਗੀ। ਪਰ। ਇਹ। ਵਿਕਾਸ। ਜਿਹੜਾ। ਹੋਣਾ। ਇਹਦਾ। ਚਾਹੀਦਾ। ਉਹ। ਵੀ। ਹੋਣਾ। ਚਾਹੀਦਾ। ਸੀ। ਵੀ। ਇਨਸਾਨ। ਜਿਹੜਾ। ਹੈ। ਆਰਾਮ। ਕਰ। ਸਕੇ। ਮਤਲਬ। ਚਲੋ। ਜੋ। ਵੀ। ਸੁਵਿਧਾ। ਆਪਾਂ। ਸੋਚੀਆਂ। ਹੋਣੀਆਂ। ਬਣਾ ਲੈਣ ਖੋਜ ਕਰਨ ਵਾਲਿਆਂ ਨੇ ਸਾਰਾ ਕੁਛ ਸੋਚ ਕੇ ਹੀ ਬਣਾਇਆ ਹੋਣਾ।
ਹਾਂਜੀ।
ਐਵੇਂ ਹੈ ਕਿ ਇਹ ਬਣਾ ਤਾਂ ਦਿੱਤਾ ਹੈ ਪਰ ਹੁਣ ਲਾਭ। ਵੀ ਹੋਏ ਇਹਦੇ ਤੋਂ ਓਨਾ ਹੀ ਬਹੁਤ ਆ ਇਹਨੂੰ ਬਾਹਲਾ ਨੀ ਇਸਤੇਮਾਲ ਕਰਨਾ। ਜੇ ਕਰਿਆ ਤਾਂ ਫੇਿਰ ਉਹ ਘਰ ਤਕ ਵੀ ਹੋ ਸਕਦਾ।
ਤੁਸੀਂ ਏਹ ਦੇਖੋ, ਅੱਜ-ਕੱਲ੍ਹ ਦਾ ਏਹੋ ਜਾ ਟਾਈਮ ਆ ਗਿਆ ਕਿ ਹੁਣ ਤੁਸੀਂ ਅਹ ਤੁਹਾਨੂੰ ਵੀ ਪਤਾ ਹੋਏਗਾ, ਦੁਬਈ ਚਾਈਨਾ ਵਿੱਚ ਅੱਜ-ਕੱਲ੍ਹ ਬੰਦਿਆਂ ਦੀ ਜਗ੍ਹਾ ਰੋਬੋਟ ਲੈ ਰੇ ਨੇ। ਕੋਈ ਵੀ ਕੰਮ ਕਰਨਾ ਹੋਵੇ ਅੱਜ-ਕੱਲ੍ਹ ਰੋਬੋਟ ਵਰਤ
ਟਰੋਂਟ ਹੋ ਗਏ ਹੋਟਲ ਹੋ ਗੇ, ਏ ਬਾਰ ਸਾਰਾ ਕੁੱ ਅੱਛਾ, ਸਾਰਾ ਕੁਛ ਖਾਣ-ਪੀਣ ਦਾ ਹੋ ਗਿਆ, ਯਾ ਫਿਰ ਕਾਰਡ ਈਵਨ ਕਾਰਡ ਵੀ ਕੋਈ ਕੀ ਦੇਣ ਜਾਣੀ ਏ। ਚਾਬੀ ਦੇਣ ਜਾਣੀ ਕਮਰੇ ਦੀ ਓਹਦੇ ਬਾਰ ਵੀ ਨਾ ਏਹੇ ਕੋਈ ਬੰਦਾ ਨੀ ਨੀ ਆੰਦਾ ਦੇਣੀਆਂ ਕੋਈ ਔਥੇ ਸਟਾਫ ਨੀ ਹੁੰਦਾ ਔਨਾਂ ਦਾ। ਹੋਟਲ ਮੈਨੇਜਮੈਂਟ ਦਾ, ਕੋਈ ਸਟਾਫ ਨੀ ਹੁੰਦਾ ਰੋਬੋਟ ਹੁੰਦਾ ਔਥੇ ਬਾਰ।
ਤੁਸੀਂ ਏ ਦੇਖੋ ਕਿ ਜੇੜਾ ਔਨਾਂ ਹੁਣ ਏ ਮਨੁੱਖੀ ਨੂੰ ਰਿਪਲੇਸ ਕਰ ਰਿਹਾ।
ਹਾਂ।
ਤੇ ਤੁਸੀਂ ਏਹ ਦੇਖੋ ਤੇ ਓਹਨਾਂ ਦਾ ਰੋਜ਼ਗਾਰ ਤੇ ਖ਼ਤਮ ਹੋ ਰਿਹੈ। ਠੀਕ ਹੈ, ਰੋਬੋਟ ਨਾਲ ਕੀ ਹੈ ਰੋਬੋਟ ਤਾਂ ਬੈਟਰੀ ਦੇ ਹੀ ਚਾਰਜ ਹੋਣੇ ਆ। ਓਹਨਾਂ ਨੂੰ ਤਾਂ ਕੁਛ ਹੋਰ ਹੈ ਹੀ ਨੀ ਨਾਲੇ ਤੁਸੀਂ ਏਹ ਦੇਖ ਕੋਈ ਇਨਾ ਵਿਗਨਾ ਵਿਗਿਆਨੀ ਤਕਨੀਕ ਆ। ਔੰਦੇ ਤੇ ਬਸ ਓਹਨਾਂ ਨੇ ਕੰਮ ਭਰਨੈ ਤੇ ਓਨੇ ਕੰਮ ਕਰ ਦੇਣੈ, ਠੀਕ ਹੈ ਨਾ। ਹੁਣ ਤੁਸੀਂ ਏਹ ਦੇਖੋ, ਆਪਣੀ ਔਥੇ ਕਿੰਨੀ ਜਾਣਕਾਰੀ ਸਟੋਰ ਹੁੰਦੀ ਹੋਏਗੀ। ਇੰਨੀਆਂ ਕੁਛ ਜਮਾਂ ਹੁੰਦੈ। ਤੇ ਤੁਸੀਂ ਏਹ ਦੇਖੋ ਔਰ ਇੱਕ ਮਸ਼ੀਨ ਐ ਮਸ਼ੀਨ 'ਚ ਕੋਈ ਵੀ ਕੋਈ ਚੱਕ ਚੱਕਰ ਪੇੰਦਾ ਨਾ ਕੋਈ ਖਰਾਬੀ, ਤਕਨੀਕੀ ਪ੍ਰੋਬਲਮ ਆਂਦੀ, ਕੋਈ ਸਮੱਸਿਆ ਆੰਦੀ ਆ। ਓਹ ਆਪਣੀ ਜੇੜੀ ਓਹ ਚੀਜ਼ ਏ ਨਾ ਆਪਾਂ ਜਿਨੂੰ ਕੈ ਸਕਦੇ ਆਂ ਇਨਫੋਰਮੇਸ਼ਨ। ਯਾ ਅਪਣੀ ਜਾਣਕਾਰੀ ਤੁਸੀਂ ਏਹ ਦੇਖੋ ਓਹ ਕਿਤੇ ਵੀ ਫੈਲਾ ਸਕਦੈ। ਕਿ ਓਹ ਏੰਨੀ ਗੰਦੀ ਫੈਲਾ ਸਕਦੈ ਨਾ ਜਿੰਦੇ ਕਰਕੇ ਆਪ
ਏਹ ਗੱਲ ਤਾਂ ਮੈਂ ਵੀ ਮੰਨਦੀ ਆਂ ਤੁਹੈਡੀ ਮਤਲਬ ਐਵੇਂ ਤਾਂ ਪਰਸਨਲ ਜੇੜੀ ਐ ਨਾ ਬੰਦੇ ਦੀ ਆਪ ਦੀ ਲਾਈਫ ਆ ਜੇੜੀ ਅ ਜੋ ਵੀ ਓਦੀ ਪ੍ਰ੍ਰਾਵੇਸੀ ਰਹੇਗੀ ਨਾ ਨਿੱਜੀ ਚੀਜ਼ ਨਿੱਜੀਪਨ ਮਤਲਬ ਬੰਦੇ ਵਿੱਚ ਰਹੇਗਾ ਹੀ ਨਹੀ। ਮੈਨੂੰ ਤਾਂ ਐਂ ਲੱਗਦਾ ਮਤਲਬ ਜੇ ਜੈਦਾ ਵ ਤੋਂ ਕਰ ਲਾੰਗੇ ਆਣ ਵਾਲੇ ਟਾਈਮ ਚ, ਠੀਕ ਐ ਆਪਾਂ ਏਨੂੰ ਕਰਦੇ ਆ ਫੇਰ ਅਪਾਂ ਬਹੁਤ ਕੁਛ ਵਰਤ ਲੈਂਣੇ ਆਂ, ਜਿਵੇਂ ਚੈਟ ਜੀ ਪੀ ਟੀ ਹੋ ਗਿਆ, ਏਹ ਸਭ ਹੋ ਗਿਆ। ਏਹ ਵੀ ਕਈ ਵਾਰੀ ਮਤਲਬ ਨ ਏਹ ਵਰਤਣੇ ਨਹੀਂ ਚਾਹੀਦੇ ਕਿਉਂਕਿ ਏਹ ਵੀ ਅਪਣੀ ਨਾ ਅੰਦਰੋਂ ਹੀ ਅੰਦਰੋਂ ਹੀ ਸਾਰਾ ਦਾ ਡੇਟ ਤਾਂ ਏਨਾਂ ਕੋਲ ਹੁੰਦਾ।
ਇਨ੍ਹਾਂ ਦਾ ਸਾਰਾ ਸ? ਸਰਵਰ ਐ ਨਾ ਓਹ ਇਕ ਜਗ੍ਹਾ ਤੇ ਹੁੰਦਾ ਹੈ, ਜਿੱਥੇ ਸਾਰੀ ਜਾਣਕਾਰੀ ਸਟੋਰ ਹੁੰਦੀ ਆ, ਤੇ ਔਥੇ ਜੇ ਕਿਸੇ ਨੇ, ਸਾਈਬਰ ਅਟੈਕ ਵੀ ਕੁਛ ਕਰ? ਤਾ ਨਾ ਓਹ ਅਪਣੀ ਸਾਰੀ ਜਾਣਕਾਰੀ ਲੈ ਸਕਦਾ ਹੈ। ਚਾਹੇ ਓਹ ਆਪਣੇ ਅ ਅਪਣੇ? ਬੈਂਕ ਖਾਤੇ ਹੋਣ, ਚਾਹੇ ਆਪਣਾ ਕੋਈ ਕਾਰਡ-ਕੂਰਡ ਹੋਵੇ। ਓਦੀ ਸਾਰੇ ਔ ਟੀ ਪੀ ਥਰੂ, ਯਾ ਬਿਨਾਂ ਔ ਟੀ ਪੀ ਥਰੂ, ਓਹ ਆਪਣੇ ਬੈਂਕ ਖਾਤੇਆ ਚੋਂ, ਪੈਹੇ ਵੀ ਕੱਢ ਸਕਦਾ।
ਹਾਂ, ਮੇਰੇ ਖਿਆਲ ਲੋਕਾਂ ਨਾਲ ਹੁੰਦਾ ਵੀ ਪਿਆ ਬਹੁਤ। ਤ ਤਾਂਹੀ ਓਹ ਭਾਰਤ ਸਰਕਾਰ ਨੇ, ਆ ਕੋਲਰਟਯੂਨ ਵੀ ਚਲਾਈ ਸੀਗੀ। ਲੋ ਲੋਕਾਂ ਨਾਲ ਤਾਂ ਬਹੁਤ ਕੁੱਛ ਹੋਇਆ, ਹੋਇਆ ਜਾਂਦਾ, ਮਤਲਬ ਏਹ ਜੇੜੇ? ਬੈਠੇ ਆ ਪਿੱਛੇ ਹੈਕਰ, ਓਨਾਂ ਕਰਕੇ ਹੀ ਆ, ਬਾਕੀ ਤਾਂ ਕੀ ਆ ਓਹ ਵੀ ਚਲੋ? ਟੈਕਨੋਲੋਜੀ ਯਾ, ਫਿਰ ਏਹ ਵਿਗਿਆਨ ਦਾ ਗ਼ਲਤ ਫੈਦਾ ਚੱਕ ਕੇ ਹੀ
ਤੁਸੀਂ ਏ ਮੰਨੋ, ਜੇੜਾ ਜਦੋਂ ਆ ਫੋਨ ਦੀ? ਫੋਨ ਦੀ ਇਨਵੈਨਸ਼ਨ ਹੋਈ ਸੀ, ਠੀਕ ਹੈ ਨਾ। ਜਦੋਂ ਵਿਗਿਆਨ ਨੇ, ਏਨੂੰ ਇਨਵੈਂਟ ਕੀਤਾ ਸੀਗਾ। ਠੀਕ ਹੈ, ਤੇ ਓਦੋਂ ਕੁਛ ਨਹੀਂ ਕਿਸੇ ਨੂੰ ਪਤਾ ਸੀ, ਅੱਜ? ਅੱਜ-ਕੱਲ੍ਹ ਤਾਂ ਇੰਨੇ ਹੈਕਰ ਬੈਠੇ ਨੇ ਨਾ? ਇੱਕ ਸਿਰਫ ਮੈਸੀੇਜ ਭੇਜਦੇ, ਜੇ ਆਪਾਂ ਓਹ ਮੈਸੀਜ?
ਹਾਂ, ਹਾਂ ਏਸ-ਏਸ ਨਾਲ ਰਿਲੇਟਿਡ ਹੀ ਨਾ ਮੈਂ? ਤੁਹਾਨੂੰ ਦੱਸਣਾ ਚਾਹਾਂਗੀ, ਕਿ ਆਪਾਂ ਨਾ ਅਹ ਹਾਂਜੀ- ਹਾਂਜੀ, ਇਹਦੇ ਨਾਲ ਨਾ ਇੱਕ ਸੀਰੀਜ਼ ਆ, ਮੈਂ ਤੁਹਾਨੂੰ ਦੱਸਣਾ ਚਾਹੂੰਗੀ, ਤੁਸੀਂ ਜ਼ਰੂਰ ਦੇਖਿਓ। ਆ? ਹੈਕਰ ਮਤਲਬ ਬਾਰੇ ਹੀ ਹੈ, ਕਿ ਕਿਵੇਂ ਉਹ ਇਨਫੋਰਮੇਸ਼ਨ ਵਗੈਰਾ, ਮਤਲਬ ਸਾਰੀ ਜਾਣ? ਕਾਰੀ ਇੱਧਰ ਦੀ ਉੱਧਰ ਕਰਦੇ ਆ। ਪ੍ਰੀਤਮ ਐਂਡ ਪੈਡਰੋ, ਕਰਕੇ ਐਵੇਂ ਵੈਬ ਸੀਰੀਜ਼, ਆ ਮੈਂ ਹਜੇ ਦੇਖੀ? ਖੀ ਨਹੀਂ। ਤੁਸੀਂ ਵੀ ਦੇਖਿਓ ਮੈਂ ਤਾਂ ਸਾਰਿਆਂ ਨੂੰ ਕਹੂੰਗੀ, ਵੀ ਦੇਖੋ ਵੀ ਕਿਵੇਂ ਮਤਲਬ ਇੱਕ- ਹਾਂ ਦੇਖਲੀ ਤੁਸੀਂ?
ਹਾਂਜੀ- ਹਾਂਜੀ, ਇਹ ਨਵੀਂ ਆਈ ਹੈ, ਇਨਨੇ ਸਾਰਾ ਦੱਸਿਆ ਹੋਇਆ। ਕਿ ਉਹ ਬਣਦਾ ਕਿ, ਕਿਵੇਂ ਉਹ ਬੰਦੇ ਦੀ ਜਗ੍ਹਾ ਕਿੱਥੋਂ ਦੱਸਦਾ। ਸਿਰਫ਼ ਉਹ ਇੱਕ ਉਨਦੇ ਫੋਨ ਥਰੂ ਹੀ,
ਹਾਂ ਹਾਂ ਹਾਂ ਹਾਂ ਹਾਂ ਹਾਂ, ਹਾਲਾਂਕਿ ਇਹ ਬਹੁਤ ਜ਼ਿਆਦਾ, ਵੱਡੇ ਲੈਵਲ ਤੇ, ਜਾਂ ਵੱਡੇ ਪੱਧਰ ਤੇ, ਇਹ ਚੀਜ਼ਾਂ ਨਾ, ਆਮ ਹੀ ਹੋ ਗਈਆਂ ਨੇ। ਬਿਲਕੁਲ? ਲੋਕਾਂ ਨੂੰ ਰਹਿ ਨਹੀਂ ਗਿਆ। ਕਿਸੇ ਤੇ ਮਤਲਬ ਹੁਣ ਭਰੋਸਾ ਕਰੀਏੁ, ਜਿਹਨੂੰ ਵਾਕਈ ਜਾਣਕਾਰੀ? ਤੇ ਕਿਸੇ ਨੂੰ ਵਾਕੇ ਹੀ ਕੋਈ ਮਦਦ ਚਾਹੀਦੀ ਹੈ, ਨਾ, ਉਹ ਵੀ ਫਿਰ ਹੱਥੋ ਜਾਏਗਾ। ਕਿਸੇ ਤੇ ਭਰੋਸਾ ਕਰਨਾ, ਜਾਂ ਫਿਰ ਉਹ ਰਹਿ ਨਹੀਂ ਗਿਆ। ਅੱਜ ਦੇ ਟਾਈਮ ਤੇ ਇਨਾ?
ਦੀ ਗੰਦਗੀ ਇਸਤੇਮਾਲ ਕਰ ਰਹੇ ਨੇ ਨਾ, ਕਿ ਉਹਨਾਂ ਨੂੰ ਇਹ?
ਚਲੋ ਕੋਈ ਗੱਲ ਨੀ, ਕੋਈ ਗੱਲ ਨੀ, ਬਸ ਮੈਂ ਤਾਂ ਚਾਹੁੰਦੀ ਹਾਂ ਭਈ ਸਾਰੇ ਐਵੇਂ ਦੇਖੇ? ਖਣ ਤੇ ਆਪਣੇ ਆਪ ਨੂੰ ਸਚੇਤ ਕਰਨ, ਵੀ ਆਉਣ ਵਾਲਾ ਟਾਈਮ ਬਹੁਤ? ਤਾਂ ਖ਼ਤਰਨਾਕ ਵੀ ਹੋ ਸਕ? ਸਕਦਾ‌। ਬਾਕੀ ਕੋਈ ਨਾ ਸਹੀ ਵਰਤੋਂ ਕਰਾਂਗੇ ਤਾਂ ਸਾਰਾ ਕੁਛ ਸਹੀ ਹੋਵੇ। ਬਾਕੀ ਕੋਈ ਨਾ, ਸਤਿ ਸ਼੍ਰੀ ਅਕਾਲ ਮਿਲਦੇ ਆ ਫਿਰ।
ਕੋਈ ਗੱਲ ਨਹੀਂ, ਸਤਿ ਸ਼੍ਰੀ ਅਕਾਲ।